ਹੈਲੋ।
ਹਾਂਜੀ।
ਹਾਂਜੀ-ਹਾਂਜੀ ਸਸਸ਼੍ਰੀ ਅਕਾਲ ਜੀ।
ਸਸ ਸ਼੍ਰੀ ਅਕਾਲ ਜੀ।
ਹਾਂਜੀ, ਹੋਰ ਕੀ ਹਾਲ-ਚਾਲ ਹੈ?
ਵਧੀਆ ਜੀ।
ਹੋਰ ਸਭ ਵਧੀਆ? ਘਰ-ਪਰਿਵਾਰ।
ਹਾਂਜੀ, ਵਧੀਆ ਤੁਸੀਂ ਦੱਸੋ?
ਹੋਰ ਲਾਈਫ ਕਹਿਨ ਚੱਲ ਰਈ ਐ?
ਬਸ ਜੀ ਠੀਕ ਬਿਜੀ ਅੱਜਕੱਲ ਸ਼ਡਿਊਲ ਹੀ ਬੱਸ ਜੀ ਬਿਜੀ ਹੈਗਾ ਕਾਫੀ
ਅੱਛਾ-ਅੱਛਾ ਹੋਰ ਬੱਚੇ ਵਗੈਰਾ ਸਭ ਠੀਕ ਨੇ ਗਏ
ਹਾਂ, ਬੱਚੇ-ਬੱਚੇ ਗਏ ਸਕੂਲ ਗਏ ਨੇ ਜੀ। ਬਾਰਿਸ਼ ਆ ਰਹੀ ਸਵੇਰੇ-ਸਵੇਰੇ ਛੱਡ ਕੇ ਆਣਾ ਪਿਆ।
ਅੱਛਾ ਤੇ ਕੱਲ ਨੂੰ ਤੁਨੂੰ ਜਣ ਤੁਆਡੇ ਕਿੰਨੇ ਬੱਚੇ ਨੇ?
ਅ ਦੋ ਗਰਲ ਐ।
ਅੱਛਾ ਫੇਰ ਅੱਗੇ ਬੋਆਇਜ਼ ਦੀ ਕੋਈ ਹੈਗੀ ਏ ਪਲੈਨਿੰਗ?
ਹਾਲੇ ਤੇ ਉਹ ਨ੍ਹੀਂ ਐ ਹਾਲੇ ਜਦ ਤੱਕ ਆਪਣਾ ਥੋੜਾ ਸਟੈਂਡ ਹੋਜਾਂਗੇ ਉਸ ਤੋਂ ਬਾਅਦ ਫਿਰ ਦੇਖਾਂਗੇ।
ਵੈਸੇ ਤੇ ਸਮਾਜ ਸੁਸਾਇਟੀ ਜਾਂ ਸਮਾਜ ਤੇ ਸਾਨੂੰ ਨੀ ਛੋੜਦਾ ਨਾਂ। ਏ ਗੱਲਾਂ ਕਰਨ ਤੋਂ।
ਲੋਕਾਂ ਦੀ ਮੂੰਹ ਓ ਤੇ ਗੱਲ ਕਰਨਗੇ ਕਰੇਂਗੇ ਜੀ।
ਹਂ, ਅੱਜ-ਕਲ ਦੇ ਲਾਈਫ ਇੱਚ ਜ਼ਿੰਦਗੀ ਚ ਅਗਰ ਇੱਕ ਫੈਮਿਲੀ ਦੇ ਦੋ ਕੱਪਲਸ ਅਗਰ ਹੈਗੇ ਨੇ ਹਸਬੈਂਡ ਵਾਈਫ ਮਤਲਬ ਅਗਰ ਇਕੱਲਾ ਕੰਮ ਕਰੇ ਤੇ ਖ਼ਰਚਾ ਨਈਂ ਚੱਲ ਸਕਦਾ।
ਨਈਂ ਚਲ ਸਕਦਾ ਨੀਂ।
ਦੋਨੋਂ ਕਰਨ ਤੇ ਤਾਂ ਈ ਕੁਛ ਬੈਨੀਫਿਟ ਹੋ ਸਕਦਾ ਐ। ਅਦਰਵਾਈਜ਼ ਨਹੀਂ ਸਹੀ ਗੱਲ ਐ। ਹੋਰ ਸੁਣਾਓ ਸਭ ਵਧੀਆ।
ਬਹ ਵਧੀਆ ਹੋਰ ਨਿਬੜ ਗਿਆ ਘਰ ਦਾ ਕੰਮ।
ਹਾਂਜੀ ਹਾਂਜੀ ਬਸ ਬੈਠੈ ਆਂ, ਦੇਖ ਰੇ ਆਂ। ਬਸ ਬਾਰਿਸ਼ ਹੋ ਰੀ ਏ ਬੜੀ ਤੇਜ਼। ਮੀਂਅ ਬਹਿ ਰਿਆ, ਬੈਠੇ ਆਂ ਅੰਦਰ। ਬੱਚਿਆਂ ਨੂੰ ਸਕੂਲ ਤੋਂ ਲਿਆਣ ਦਾ ਟਾਈਮ ਏ, ਸੋਚ ਰੇ ਆਂ ਬਈ ਜਾਈਏ ਕਿਸ ਤਰੀਕੇ।
ਹਂ, ਬਿਲਕੁਲ-ਬਿਲਕੁਲ। ਬਰਸਾਤ ਵੀ ਬੋਤ ਤੇਜ਼ ਐ, ਦੋ-ਤਿੰਨ ਦਿਨ ਦੀ ਆ ਮੌਸੂਮ ਜੇੜੀ, ਖ਼ਰਾਬ ਹੈਗਾ ਜੀ।
ਜੀ ਹਾਂਜੀ। ਪੂਰਾ ਜਾਓ ਤੇ ਤੁਹਾਨੂੰ ਪਤਾ ਹੈ ਪੈਟਰੋਲ ਦਾ ਖਰਚਾ। ਚਾਹ ਦਾ ਖਰਚਾ ਇੰਨੀ ਬੰਦੇ ਦੀ ਇਨਕਮ ਨਾ ਹੋਵੇ ਤੇ ਪੈਟਰੋਲ ਲੱਗ ਜਾਂਦਾ।
ਨਾਲੇ ਰਸ਼ ਬਹੁਤ ਹੈ ਜਿੰਜ ਬਾਈਕ ਬਸ ਠੀਕ ਚੱਲ ਰਹੀ ਹੈ ਜੀ, ਅੱਛੀ।
ਅੱਛਾ, ਤੌ ਕਿ ਕਈ ਲੋਕ ਕਹਿੰਦੇ ਨੇ ਨਾ ਕਿ ਲਾਈਫ ਵਿੱਚ, ਜ਼ਿੰਦਗੀ 'ਚ ਬਹੁਤ ਮੇਰੀ ਜ਼ਿੰਦਗੀ ਬੜੀ ਬੇਗ ਲਾਈਫ ਬੜੀ ਬੇਕਾਰ ਚੱਲ ਰਹੀ ਹੈ, ਮਤਲਬ ਪ੍ਰੋਬਲਮਸ ਤੇ ਹਰ ਕਿਸੇ ਦੀ ਲਾਈਫ ਵਿੱਚ ਹੁੰਦੀ ਹੈ ਨਾ। ਐਸਾ ਤਾਂ ਹੈ ਨਹੀਂ, ਪ੍ਰੋਬਲਮਸ ਨਹੀਂ ਹੁੰਦੀਆਂ। ਹਰ ਕਿਸੇ ਦੀ ਹੁੰਦੀਆ, ਕਿਸੇ 'ਚ ਜ਼ਿਆਦਾ, ਕਿਸੇ 'ਚ ਥੋੜੀ - ਤੁਹਾਡੇ ਹਿਸਾਬ ਨਾਲ ਕੀ ਹੋ ਸਕਦਾ?
ਦੇਖੋ, ਜਿਹੜੀ ਪ੍ਰੋਬਲਮਸ ਹੈ, ਉਹਨੂੰ ਆਪਾਂ ਸਟਰਗਲ ਕਰਾਂਗੇ ਤੇ ਠੀਕ ਹੈ, ਨਹੀਂ ਤਾਂ ਅਗਰ ਅਸੀ ਹੋਰ ਟੈਨਸ਼ਨ ਲੈਂਦੇ ਰਵਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ।
ਹਮ, ਐ ਗੱਲ ਤੇ ਹੈਗੀ, ਜਿੰਨੀ ਅਸੀਂ ਟੈਨਸ਼ਨ ਲੈ ਕੇ ਬੈਠ ਣਗੇ ਉਹ ਪ੍ਰੋਬਲਮ ਵੱਧਦੀ ਜਾਏਗੀ।
ਬਿਲਕੁਲ ਜੀ।
ਇਹ ਗੱਲ ਤੇ ਹੈਗੀ ਕਿਉਂਕਿ ਜ਼ਿੰਦਗੀ ਤੇ ਇਹਦਾ ਹੀ ਨਾਮ ਹੈ ਨਾ, ਜਦੋਂ ਤੱਕ ਜ਼ਿੰਦਗੀ 'ਚ ਮੁਸ਼ਕਿਲਾਂ ਨਹੀਂ ਆਓਣਗੀਆਂ, ਤੇ ਉਹਨੂੰ ਜੀਣ ਦਾ ਕਹਿੰਦੇ ਮਜ਼ਾ ਵੀ ਨਹੀਂ ਆਏਗਾ।
ਬਿਲਕੁਲ, ਦੇਖੋ! ਘਰ ਬੈਠੇ-ਬੈਠੇ ਤੇ ਕਿਸੇ ਨੇ ਦੇਣਾ ਨਹੀਂ। ਘਰੋਂ ਨਿਕਲਾਂਗੇ ਤੇ ਕੁੱਛ ਮਿਲੇਗਾ ਜੀ, ਦਿਮਾਗ ਦਸ ਜਗ੍ਹਾ ਚੱਲੇਗਾ ਹਰ ਕਿਸੇ ਨਾਲ ਮਿਲਾਂਗੇ, ਕੰਮ ਦਾ ਪਰਪਸ ਪਤਾ ਲੱਗੇਗਾ। ਨਹੀਂ-ਨਹੀਂ ਆਈਡੀਏ ਪਤਾ ਲੱਗਣਗੇ ਅਗਰ ਕਾਰ ਈ ਬੈਠੇ ਰਹੇ ਤੇ ਓਦਾ ਫਾਯਦਾ ਕੀ ਏ ਜੀ ਕਿਸੇ ਨੇ ਕਾਰ ਆ ਕੇ ਸਾਨੂੰ ਕੰਮ ਥੋੜ੍ਹੀ ਦੱਸਣਾ ਹੂੰ।
ਮੁਸ਼ੀਨਾ ਕੈਤੇ।
ਹ
ਓ ਤਰੱਕੀ ਕਰਦਾ ਹੈਨਾ ਸਹੀ ਗੱਲ ਏ ਨਾ। ਹੋਰ ਦੱਸੋ ਤੁਆਡਾ ਕੀ ਵਿਚਾਰ ਏ ਕਿ ਲਾਈਫ ਇੰਝ ਹੁੰਦੀ ਏ। ਯਾ ਹਮੇਸ਼ਾ
ਪਾਜੀ ਸ ਕੋ ਸਭ ਨੇ ਸਟ੍ਰਗਲ ਕੀਤਾ ਹੁੰਦਾ ਜੀ। ਸਿਰਫ ਲੋਕਾਂ ਨੂੰ ਦਿਖਦੀ ਐ ਬੜੀ ਲਾਈਫ ਅੱਛੀ ਜੀ ਰਿਆ ਯੇ ਐ ਓ ਅੱਛੀ ਅੱਜ ਤਾਂ ਜੀ ਰੇਆ ਕਿ ਓਨੇ ਪੈਲੇ ਸਟ੍ਰਗਲ ਕੀ
ਓਨੇ ਪੈਲੇ ਪ੍ਰੋਬਲਮਸ ਹਾਂ ਸਹੀ ਗੱਲ ਏ ਬਿਲਕੁਲ ਸਈ।
ਤੇ ਅਗਰ ਮੈਂ ਸੋਚਾਂ ਕਿ ਮੈਂ ਮੈਨਤ ਵੀ ਨਾ ਕਰਾਂ ਔਰ ਆਣ ਵਾਲੇ ਟੈਮ ਤੇ ਮੈਂ ਰਾਮ ਨਾਲ ਬੈਠ ਕੇ ਖਾਵਾਂ ਓ ਕਦੀ ਹੋ ਨੀ ਸਕਦਾ। ਓ ਤਾਂ ਹੋ ਸਕਦਾ ਕਿ ਸਾਡੇ ਕਾਰ ਫਾਦਰ-ਮਦਰ ਪਿੱਛੇ ਅੱਛੀ ਬੈਕਅੱਪ ਹੈਗਾ। ਅਸੀਂ ਮਨੀ ਏ ਓ ਓਨਾਂ ਦੀ ਲਾਈਫ ਏ ਅਗਰ ਅਸੀਂ ਆਪਣੀ ਲਾਈਫ ਜੀਨੀ ਏ ਤਾਂ ਸਾਨੂੰ ਕੰਮ ਕਰਨਾ ਪਏਗਾ ਜੀ।
ਹੂੰ ਸਈ ਗੱਲ ਏ ਤਾਂ ਤਾਂ ਈ ਸਾਡੇ ਆਣੇ ਵਾਲੇ ਜੇੜੀ ਜਨਰੇਸ਼ਨ ਹੋਏਗੀ ਬੀ ਓਨਾਂ ਦਾ ਫਿਊਚਰ ਵੀ ਥੋੜਾ ਸਈ ਹੋਏਗਾ।
ਬਿਲਕੁਲ।
ਓਨਾਂ ਦਾ ਤਾਂ ਤਾਂ ਹੀ ਸਹੀ ਹੋਏਗਾ ਨਾ ਅਗਰ ਅਸੀਂ ਅੱਜ ਪੂਰੀ ਮੇਹਨਤ ਕਰ ਰਹੇ ਹਾਂ। ਅਗਰ ਅਸੀਂ ਚੁੱਪ ਕਰਕੇ ਬੈ ਜਾਂਗੇ ਤਾਂ ਸਾਡੇ ਬੱਚਿਆਂ ਦਾ ਤਾਂ ਫਿਊਚਰ ਬਿਲਕੁਲ ਸਮਝ ਲੋ ਖ਼ਰਾਬ ਈ ਏ।
ਬਿਲਕੁਲ ਜੀ ਬਿਲਕੁਲ।
ਮਤਲਬ ਸਮਝ ਲੋ ਆਣੇ ਵਾਲੇ ਟੈਮ ਚ ਓਨਾਂ ਦੀ ਪੂਰੀ ਪ੍ਰੋਬਲਮਸ ਉਹਨਾਂ ਤੇ ਆਣਗੀਆਂ ਈ ਆਣਗੀਆਂ।
ਬਿਲਕੁਲ ਜੀ ਬਿਲਕੁਲ‌।
ਔਰ ਅੱਜ-ਕੱਲ੍ਹ ਤੇ ਬੱਚਿਆਂ ਦੀ ਸਟੱਡੀ ਵੀ ਪੜ੍ਹਾਈ ਵੀ ਬੋਤ ਜ਼ਰੂਰੀ ਹੈਗੀ ਏ।
ਬਿਲਕੁਲ ਜੀ ਸਟੱਡੀ ਵੀ ਬੋਤ ਜ਼ਰੂਰੀ ਏ ਅੱਜ-ਕੱਲ੍ਹ ਸਟੱਡੀ ਕੇੜੀ ਰਸਤੇ ਤੇ ਪਈ ਏ ਏਨੀ ਮੇੰਗੀ ਹੈਗੀ ਆ ਅੱਜ-ਕੱਲ੍ਹ। ਨੀਗ ਏਨੀ-ਏਨੀ ਫੀਸਾਂ
ਸਹੀ ਗੱਲ ਏ ਕਿੰਨੀ-ਕਿੰਨੀ ਫੀਸ ਏ ਤੁਹਾਡੇ ਬੱਚਿਆਂ ਦੀ ਕੁੜੀਆਂ ਦੀ? ਹਾਂਜੀ ਮੈਂ ਕੇਹਾ ਕਿੰਨੀ-ਕਿੰਨੀ ਫੀਸ ਹੈਗੀ ਤੁਹਾਡੇ ਬੱਚਿਆਂ ਦੀ ਤੁਹਾਡੀ ਗੁੜੀਆਂ ਦੀ ਦੋਨਾਂ ਦੀ
ਦੋਨਾਂ ਦੀ ਅਠਾਰਾਂ-ਅਠਾਰਾਂ ਸੌ ਰੁਪਏ ਜਾਂਦੀ ਏ ਜੀ।
ਅੱਛਾ-ਅੱਛਾ ਫਿਰ ਤੁਸੀਂ ਟਿਊਸ਼ਨ ਵਗੈਰਾ ਵੀ ਰੱਖੀ ਹੋਈ ਏ।
ਨਈ ਜੀ ਨਈ ਮੈਡਮ ਹੈਗੇ ਕਾਰ ਓ ਪੜ੍ਹਾ ਲੈਂਦੇ ਨੇ ਹੋਰ ਕਿ
ਅੱਛਾ-ਅੱਛਾ ਅੱਜ-ਕੱਲ ਵੈਸੇ ਈ ਉਤਲੇ ਖਰਚੇ ਇੰਨੇ ਹੋ ਜਾਂਦੇ ਨੇ ਕਿ ਕੀ ਬੰਦਾ ਟਿਊਸ਼ਨਾਂ ਵੀ ਰਖਵਾਵੇ ਤੇ ਫੇਰ ਆਣੇ-ਜਾਣੇ ਦਾ ਵੀ ਪੈਟਰੋਲ ਲੱਗਦਾ ਹੋਰ ਉੱਤੇ ਉਤਲੇ ਖਰਚੇ ਇੰਨੇ ਆ ਜਾਂਦੇ ਨੇ।
ਬਿਲਕੁਲ-ਬਿਲੁਕੁਲ। ਹੂੰ।
ਅੱਛਾ ਤੇ ਤੁਆਡੇ ਮਤਲਬ ਕੀ ਕਿੰਨੇ ਅ ਕਾਰ ਤੋਂ ਕਿੰਨੀ ਦੂਰ ਹੈਗਾ ਤੁਆਡਾ ਸਕੂਲ ਬੱਚਿਆਂ ਦਾ ਫੇਰ ਤੁਸੀਂ ਖੁਦ ਹੀ ਜਾਂਦੇ ਓ ਛੋੜਨ
ਹਾਂ-ਹਾਂ ਲਗਭਗ ਹੈ ਦੋ ਤੋਂ ਢਾਈ ਕਿਲੋਮੀਟਰ ਹੈਗਾ ਜੀ ਇੱਥੇ ਦੀ ਦੋ ਕਿਲੋਮੀਟਰ ਪੈ ਜਾਂਦਾ ਜੀ।
ਅੱਜ-ਕੱਲ੍ਹ ਦੇ ਬੱਚੇ ਵੀ ਬੜਾ ਤੰਗ ਕਰਦੇ ਨੇ ਅੱਜ-ਕੱਲ੍ਹ ਬੱਚੇ ਵੀ ਫਾਈਵ ਜੀ ਜ਼ਮਾਨੇ ਦੇ ਹੋਏ ਨੇ।
ਬਿਲਕੁਲ ਜੀ- ਬਿਲਕੁਲ ਜੀ ਸਾਡੀ ਕੁੜ ਮੇਰੀ ਕੁੜੀਆਂ ਤੇ ਫੋਨ, ਛੱਡਦੀਆਂ ਹੀ ਨਈ ਬਸ ਅੰਧੇ ਨਾਲ, ਗੇਮਾਂ ਸ਼ੁਰੂ ਹੋ ਜਾਂਦੀਆਂ
ਪਹਿਲੇ ਵੀ ਬੱਚੇ ਹੁੰਦੇ ਸੀ। ਪੂਰੀ ਫੈਮਿਲੀ ਦੇ ਵਿੱਚ, ਮਿਲ ਕੇ ਬਹਿਣਾ ਦਾਦਾ ਜੀ, ਦਾਦੀ ਜੀ, ਮਤਲਬ ਮੰਮੀ -ਪਾਪਾ ਸਾਰੇ ਹੁੰਦੇ ਸੀ। ਮਤਲਬ, ਜਆਇੰਟ ਫੈਮਲੀਆਂ ਦੇ ਵਿੱਚ ਵ ਅੱਜ -ਕੱਲ੍ਹ ਬੱਚੇ ਕੱਲੇ -ਕੱਲੇ ਕਮਰਿਆਂ ਚ ਬੈਠੇ ਹੋਏ ਨੇ, ਆਪਣਾ ਫੋਨ ਚੱਲਦੇ ਪਏ ਨੇ, ਤੇ ਬਸ ਉਹਨਾਂ ਦੀ ਦੁਨੀਆਂ, ਫੋਨ ਵਿੱਚ ਹੀ ਹੈਗੀ ਏ
ਫੋਨ ਚ ਹੈਗੀ ਆ ਬਸ, ਟਾਈਮ ਦੇ ਅਕੋਰਡਿੰਗ ਮਾਹੋਲ ਚੇਜ਼ ਹੈਗਾਨਾ ਟਾਈਮ ਦੇ ਟਾਈਮ ਸਾਡੇ ਟਾਈਮ ਤੇ ਕੁਛ ਹੁੰਦਾ ਨਈ ਸੀ, ਠੀਕ ਹੁਣ ਆਉਣ ਵਾਲੇ ਟਮ ਫੋਰ ਜੀ, ਦਾ ਫਾਈਵ ਜੀ ਦਾ ਜ਼ਮਾਨਾ, ਸੋਂ ਆਉਣ ਵਾਲੇ ਟਾਈਮ ਉਹਨਾਂ ਟਾਈਮ, ਪਤਾ ਨਈ ਹੋਰ ਕਿਸ ਤਰ੍ਹਾਂ ਦਾ ਨਿਕਲੇਗਾ, ਜੀ ਸਾਡਾ ਟਾਈਮ ਤਾਂ ਚਲੋ ਜਿਸ
ਪਹਿਲਾ ਟਾਈਮ, ਜ਼ਿਆਦਾ ਵਧੀਆ ਸੀ। ਪਹਿਲਾਾਂ ਟਾਈਮ, ਜ਼ਿਆਦਾ ਵਧੀਆ ਸੀ। ਅਸੀਂ ਪਰਿਵਾਰ ਦੇ ਵਿੱਚ, ਬਹਿੰਦੇ ਸੀ ਪੁਰਾਣੇ ਦਾਦਾ ਜੀ ਹੁੰਦੇ ਸੀ। ਦਾਦੀ ਜੀ, ਆਪਣਾ ਪੁਰਾਣੀ ਇਤਿਹਾਸ, ਦੀ ਗੱਲਾਂ ਦੱਸ ਨਾ, ਅੱਜ -ਕੱਲ ਦੇ ਬੱਚਿਆਂ ਨੂੰ ਕੁਛ ਨੀ ਪਤਾ
ਉਸ ਟਾਈਮ, ਲਾਈਟ ਨਹੀਂ ਹੁੰਦੀ ਸੀ। ਲਾਈਟ ਬੰਦ ਹੁੰਦੀ ਸੀ, ਸਾਰਾ ਆਸ -ਪੜੋਸ ਇਕੱਠਾ ਹੋ ਜਾਂਦਾ ਸੀ।
ਬੱਚਿਆਂ ਦੇ ਸਾਹਮਣੇ, ਅਗਰ ਲਾਈਟ ਬੰਦ ਹੋ ਜੇ ਅਤੇ ਬਸ ਉਹਨਾਂ ਨੂੰ, ਟੈਂਨਸ਼ਨ ਹੋ ਜਾਂਦੀ ਹੈ ਲਾਈਟ ਬੰਦ, ਕੀ ਹੋਈ ਉਹਨਾਂ ਨੂੰ ਪਤਾ ਹੀ ਨਈ ਲਾਈਟ ਬੰਦ ਵੀ ਹੁੰਦੀ ਏ, ਕਿਉਂਕਿ ਹਰ ਘਰ ਵਿੱਚ, ਇਨਵੇਟਰ ਚੱਲਦਾ ਪਿਆ
ਬ ਬਿਲਕੁਲ ਜੀ, ਫੈਸਿਲਿਟੀ ਇੰਨੀ ਹੁਣ ਹੋ ਗਈ ਹੈ ਪਹਿਲੇ ਨਹੀਂੀ ਸੀ
ਹਮ, ਪਹਿਲੇ ਤੇ ਲੋਕੀ, ਮੋਮਬੱਤੀਆਂ ਜਗਾ -ਜਗਾ ਕੇ ਇੰਨੀ ਮੋਮਤੀਆਂ ਜਗਾ ਕੇ ਬੈਠੇ ਰਹਿਣਾ, ਦੀਵੇੇ ਜਗਾਉਣਾ ਮਿੱਟੀ ਦੇ ਤੇਲ ਦੇ, ਦੀਵੇ ਜਗਦੇ ਸੀ। ਤੁਸੀ ਅਹ ਜਗਾਏ ਹੋਏ ਨੇ, ਕਦੀ ਵੇਖਿਆ ਕਦੀ
ਹਾਂ ਬਿਲਕੁਲ ਜੀ, ਅਸੀਂ ਤੇ ਟਾਈਮ ਚ ਨਿਕਲੇ
ਹਮ, ਉਹ ਟਾਈਮ ਤੇ, ਛ ਇਨਵੇਟਰ ਕੁਛ ਵੀ ਨੀ ਹੁੰਦਾ ਸੀ। ਤਦ ਜਾ ਕੇ, ਠੰਡੀ ਹਵਾ ਚ ਸੌਦੇ ਸੀ।
ਸਟੋਵ- ਸਟੋਵ 'ਚ ਰੋਟੀਆਂ ਬਣਾਈਆਂ ਖਾਧੀਆਂ ਹੋਈਆਂ ਸੀ ਸਟੋਵ ਤੇ ਛਤ ਸੋਨਾ ਕੂਲਰ ਚ
ਕੀ ਚੱਲਦੀ ਰਹਿੰਦੀ ਏ
ਅਗਿੱਠੀ ਚੱਲਦੀ ਰਹਿੰਦੀ ਬਿਲਕੁਲ
ਅੱਜ- ਕੱਲ੍ਹ ਤੇ ਉਹ ਚੀਜ਼ਾਂ ਲੋਕਾਂ ਨੂੰ, ਪਤਾ ਹੀ ਨਹੀਂ ਸਭ ਇਲੈਕਟ੍ਰਿਕ ਚੀਜ਼ਾਂ ਹੋ ਗਈਆਂ, ਜਾਂ ਗੈਸ ਸਿਲੰਡਰ ਚੱਲ ਗਏ ਨੇ
ਅੱਜ- ਕੱਲ੍ਹ ਦੇ ਕੀ ਬਸ ਕੋਈ, ਗੈਸ ਹੈਗੀ ਹੈ ਜੀ, ਨਾਲ ਦੇ ਨਾਲ ਆਪਣਾ ਚਾਹ ਬਣਾਉਣੀ, ਰੋਟੀ ਨਾਲ ਦੇ ਨਾਲ, ਨਹੀਂ ਤਾਂ ਪਹਿਲੇ ਇੰਨੀ ਪਹਿਲੇ ਮਿਹਨਤ, ਕਰਨੀ ਪੈਂਦੀ ਸੀ ਪਹਿਲੇ ਕੋਇਲਾ ਲੈ ਕੇ ਆਓ, ਫੇਰ ਲੱਕੜੀ ਲੱਭੋ, ਫੇਰ ਉਹਨੂੰ ਪਹਿਲੇ ਜਲਾ
ਸਹੀ ਗੱਲ ਹੈ, ਰ ਫੇਰ ਜਦੋਂ ਉਹਨੂੰ ਬਹਿ ਕੇ ਪੂਰੀ ਫੈਮਲੀ, ਨਾਲ ਖਾਂਦੇ ਸੀ। ਉਸ ਚੀ ਬੈਂਕ ਅਲੱਗ ਹੀ ਮਜ਼ਾ ਸੀ।
ਹ ਤੇ ਉਹ ਚੀਜ਼ ਅਲੱਗ ਸੀ, ਉਸ ਟਾਈਮ ਬਿਮਾਰੀਆਂ ਵੀ ਨਹੀ ਸੀ ਨਾ, ਅੱਜ ਕੱਲ ਜਿਹੜੀ ਗੈਸ ਹੈਗੀ ਐ ਕੀ ਕੈਂਸਰ ਦਾ ਕਾਰਨ, ਬਣ ਰਹੀ ਹੈ ਜੀ, ਲੋਕੀ ਰੋਟੀ ਬਣਾਉਂਦੇ ਨੇ ਪਰਾਤ ਵੱਲ ਖਿਚੀ ਉਹ ਤਵੇ ਉੱਤੇ ਸੇਕੀ, ਨਾਲ ਚੋ ਤਵਾ ਭਰੇ ਕਰਕੇ ਰੋਟੀ ਪੂਰੀ, ਹੋਰ ਗੈਸ ਤੇ ਸੇਕ ਲੈਂਦੇ ਨੇ ਇਹ ਨਹੀਂ ਪਤਾ, ਉਹ ਗੈਸ ਸਾਡੇ ਵਾਸਤੇ ਸਰੀਰ ਨੂੰ, ਕਿੰਨੀ ਹਾਨੀਕਾਰਕ
ਦਿੱਕਤ ਕਰਦੀ ਹਾਂਜੀ, ਸਹੀ ਗੱਲ ਏ, ਬੜੀ- ਬੜੀ ਪਰੇਸ਼ਾਨ ਕਰੇਗੀ, ਆਣੇ ਵਾਲੇ ਟਾਈਮ ਵਿੱਚ ਤਾਂ ਹੀ ਕਹਿੰਦੇ ਨੇ, ਕਹਿੰਦੇ ਪਹਿਲਾ ਟਾਈਮ ਬਹੁਤ ਅੱਛਾ ਸੀਗਾ, ਪਹਿਲਾ ਟਾਈਮ ਬਹੁਤ ਅੱਛਾ ਸੀ।
ਪਹਿਲੇ, ਘੜੇ ਦੇ ਪਾਣੀ ਹੋ ਗਿਆ, ਆਪਣਾ ਇਹਦਾ ਖੂਹੇ ਦਾ ਪਾਣੀ, ਕੂਏ ਦਾ ਪਾਣੀ ਪਟ ਕੇ ਉਹਦੇ ਚ ਪਾਈਦੇ ਆ। ਜਿੰਨਾ ਮਰਜ਼ੀ ਪਾਣੀ ਪੀਤਾ, ਉਹਦੇ ਨਾਲ ਕਦੇ ਸਰੀਰ ਅੰਦਰ ਕੁਛ ਨਹੀਂ ਹੈਗਾ, ਐ ਜਦੋਂ ਤੋਂ ਐਕੁਆਗਾਰਡ ਆਏ ਨੇ ਇਹ ਬਨਾ ਪਾਣੀ ਅਸੀਂ ਪੀਂਦੇ ਆ, ਪਰ ਇਹਨਾਂ ਨਾਲ ਜੋੜਾਂ ਚ ਦਰਦ ਰਿਹਾ। ਅੱਜ ਨੀ ਸਾਨੂੰ ਪਤਾ ਲੱਗ ਰਿਹਾ। ਕੁਛ ਟਾਈਮ ਬਾਅਦ, ਸਾਡੇ ਗੋਡਿਆਂ ਦੀ ਇਹ ਗ੍ਰਿਸਾਂ ਖਤਮ ਹੋ ਜਾਣਿਆਂ। ਹਾਂ, ਉਸ ਟਾਈਮ ਪਤਾ ਲੱਗੇਗਾ ਕਿ ਅਸੀਂ ਇਹ ਆਰੋ ਦਾ ਪਾਣੀ ਪੀਤਾ ਐ ਤੇ ਸਾਨੂੰ ਇਸ ਕਰਕੇ ਦਿੱਕਤ ਹੋਈ।
ਹਾਂਜੀ। ਸਹੀ ਗੱਲ ਐ, ਪਹਿਲੇ ਟਾਈਮ ਲੋਕੀ ਸਰਦੀਆਂ ਚ ਪਿੰਨੀਆਂ ਬਣਾ ਯੇ ਕਰ, ਵੋ ਕਰ, ਸਰ ਸਰਬਦੀਆਂ ਚ ਦਾਦੀਆਂ, ਮਾਵਾਂ ਨੇ ਪੀਨੀਆਂ ਬਣਾਉਣੀਆਂ। ਅੱਜ ਕੱਲ ਉਹ ਚੀਜ਼ਾਂ ਕੁੱਛ ਵੀ ਨਹੀਂ ਐ। ਅੱਜ ਕੱਲ ਓ ਵਾਲਾ ਟਾਈਮ ਬਿਲਕੁਲ ਖ਼ਤਮ ਹੋ ਚੁੱਕਿਆ, ਹਰ ਕੋਈ ਆਪਣੇ ਕਮਰਿਆਂ ਦੇ ਵਿੱਚ ਬੈਠ ਬਠਾ ਹੋਇਆ। ਦਾਦਾ-ਦਾਦੀ ਅਲੱਗ ਬੈਠੇ ਨੇ, ਮਾਂ- ਪਿਓ ਅਲੱਗ ਬੈਠੇ ਨੇ। ਬੱਚੇ ਅਲੱਗ ਬੈਠੇ ਨੇ। ਮਤਲਬ ਜੋ-ਜੋ ਇਹ ਇਲੈਕਟ੍ਰੋਨਿਕ ਚੀਜ਼ਾਂ ਆਈਆਂ ਨੇ, ਨਾ ਫ਼ੋਨ ਆਏ, ਟੀ ਵੀ ਆਏ। ਗੇਮਾਂ ਆਈਆਂ, ਉਹਨਾਂ ਨੇ ਫੈਮਿਲੀ ਦੇ ਸਾਰੇ ਬੰਦਿਆਂ ਨੂੰ ਅਲੱਗ-ਅਲੱਗ ਕਰਤਾ ਪਰਿਵਾਰ ਦੇ।
ਬ ਬਿਲਕੁਲ।
ਬਿਲਕੁਲ, ਅਲੱਗ-ਅਲੱਗ ਕਰਕੇ ਰੱਖਤਾ ਸਾਰਿਆਂ ਨੇ ਮਲਬ ਉਹ ਕੰਮ ਨੀ ਰਹੇ ਕੇ, ਅਸੀਂ ਫੈਮਿਲੀ ਚ ਹਰ ਚੀਜ਼ ਵੇਖ ਰਹੇ ਆ, ਕਰ ਰਹੇ ਆ, ਗੱਲਾਂ ਕਰ ਰਹੇ ਆ, ਪਰਿਵਾਰ ਦੀਆਂ। ਦੁੱਖ-ਸੁੱਖ ਵੰਡ ਰਹੇ ਆ। ਐਸਾ ਕੁਛ ਵੀ ਨੀ ਐ, ਇਹ ਹਾਰ ਢੱਕ ਕਿਉਂ ਆਉਂਦਾ? ਇਕ- ਦੂਸਰੇ ਨੂੰ ਕਿਸੇ ਨੂੰ ਗੱਲ ਨੀ ਸ਼ੇਅਰ ਕਰਨੀ। ਆਪਣੇ ਅੰਦਰ-ਅੰਦਰ ਰੱਖੀ ਜਾਓ। ਉਹ ਦਿਮਾਗ ਦੀ ਨਾ ਫੱਟਣ ਦਾ ਡਰ ਰਹਿੰਦਾ। ਪਹਿਲੇ ਟਾਈਮ ਹੀ ਲੋਕੀ ਦੁੱਖ ਸੁੱਖ ਸੀ, ਸਾਰੇ ਇੱਕ ਦੂਸਰੇ ਨਾਲ ਗੱਲਾਂ ਸ਼ੇਅਰ ਕਰਦੇ ਸੀ। ਸਾਂਝੀਆਂ ਕਰਦੇ ਸੀ। ਪਰਿਵਾਰ ਦੇ ਸਾਰੇ ਬੰਦੇ ਮਿਲ ਕੇ ਰਹਿੰਦੇ ਸੀ। ਕੋਠੀਆਂ ਜਾ ਕੇ ਸੋਣਾ, ਠੰਡੀ ਹਵਾ ਚ ਪੇੜਾ ਦੀ। ਹਵਾ ਆਉਂਦੀ ਸੀ, ਤਾਜ਼ਾ-ਤਾਜ਼ਾ ਉਹ ਚੀਜ਼ ਕੁਝ ਵੀ ਨੀ ਐ। ਪੇੜ- ਪੌਦੇ ਹੀ ਨਹੀਂ ਰਹੇ ਅੱਜ ਕੱਲ ਤੇ।
ਬਿਲਕੁਲ।
ਉਹੀ ਖ਼ਤਮ ਹੋਈ ਜਾ ਰਹੇ ਨੇ। ਸਭ ਕੁੱਛ ਸਭ ਕੁਛ ਪੇੜ-ਪੌਦੇ ਇਨਵਾਇਰਮੈਂਟ ਇੰਨਾ ਖ਼ਰਾਬ ਹੋ ਗਿਆ, ਏਸੀ ਜਿਹੜੇ ਲੱਗਦੇ ਪਏ ਨੇ। ਉਹਨਾਂ ਦੀ ਵਜਾ ਨਾਲ ਬਾਹਰ ਦਾ ਸਾਰਾ ਇਨਵਾਇਰਮੈਂਟ ਖ਼ਰਾਬ ਹੋਇਆ ਵੇਆ।
ਬਿਲਕੁਲ ਜੀ।
ਸਭ ਓਦੀ ਵਜਾ ਨਾਲ ਮਤਲਬ ਜੋ ਅਗਰ ਨਿਕਾਲਿਆ ਜਾਏ ਤਾਂ ਪਹਿਲੀ ਲਾਈਫ ਜ਼ਿਆਦਾ ਬੈਸਟ ਸੀ, ਹੁਣ ਦੇ ਅਕੋਰਡਿੰਗ।
ਬਿਲਕੁਲ ਜੀ, ਉਹ ਜ਼ਿਆਦਾ ਵਧੀਆ ਸੀ ਜੀ ਹੂੰ। ਹੂੰ ਬ ਵਧੀਆ-ਵਧੀਆ ਜੀ।
ਚਲੋ, ਠੀਕ ਹੈ ਜੀ।
ਠੀਕ ਹੈ ਜੀ, ਕੋਈ ਨੀ ਮੈਂ ਥੋੜਾ ਜਾਣਾ ਬੱਚਿਆਂ ਨੂੰ ਲੈਨ ਸਕੂਲ।
ਓਕੇ, ਜੀ ਓਕੇ।
ਠੀਕ ਹੈ ਜੀ ਠੀਕ।